ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜ ਹਾਂਜੀ -ਹਾਂਜੀ ਵਧੀਆ ਸਭ ਠੀਕ ਘਰ ਸਭ ਵਧੀਆ ਕੁਛ ਨੀ ਹੈ ਦੇਖੋ ਬੈਠੇ ਸੀਗੇੇ
ਹਾਂ। ਬਸ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਡਿਸਕਸ ਕਰਨੀ ਸੀਗੀ ਮੇਰਾ ਬੇਟਾ ਨਾ ਫਰੂਟ ਨਹੀਂ ਖਾਂਦਾ ਕੋਈ ਵੀ ਫਲ ਨੂੰ ਮੂੰਹ ਨਹੀਂ ਲਗਾਉਂਦਾ
ਅੱਛਾ
ਹਾਂ। ਮੈਂ ਉਹਨੂੰ ਬੜਾ ਹੀ ਸਮਝ ਜਾਂਦੀ ਹਾਂ ਕਿ ਮਤਲਬ ਫਰੂਟ ਆਪਣੇ ਵਾਸਤੇ ਕਿੰਨੇ ਜ਼ਰੂਰੀ ਨੇ ਫਲ ਖਾਣੇ ਕਿੰਨੇ ਜ਼ਰੂਰੀ ਨੇ ਕਿ ਸਾਰੇ ਨਿਊਟੀਸ਼ਨ ਹੁੰਦੇ ਨੇ ਤੇ ਉਹ ਤੇ ਨਾ ਬਸ ਭੱਜਦਾ ਹੀ ਬੜਾ ਹੈ ਸਕੂਲੇ ਵੀ ਮੈਂ ਪਾ ਪਾ ਕੇ ਦਿੰਦੀ ਰਹਿੰਦੀ ਹਾਂ ਉਹਨੂੰ ਤੇ ਪਰ ਮੈਂ ਮੰਮਾ ਆ ਨਹੀਂ ਖਾਂਦਾ ਮੈਂ ਆ ਨੀ ਖਾਂਦਾ ਬਸ
ਹਾਂ। ਨਹੀਂ -ਨਹੀਂ ਫਰੂਟ ਤੇ ਬੜੇ ਜ਼ਰੂਰੀ ਨੇ ਸਾਡੇ ਸਿਹਤ ਲਈ
ਹਾਂ। ਨਾ ਉਹੀ ਹੈ ਨਾ ਆਪਣੇ ਸਿਹਤ ਵਾਸਤੇ
ਕਿੰਨੇ ਮਤਲਬ ਕਿੰਨੇ ਨਿਊਟ੍ਰੀਸ਼ਨ ਨੇ ਹੁਣ ਤੁਸੀਂ ਬਨਾਨਾ ਲਗਾ ਲੋ ਇਹਦੇ ਚ ਕਿੰਨਾ ਕੇਲਾ ਉਹਦੇ ਚ ਕਿੰਨਾ ਕੈਲਸ਼ੀਅਮ ਹੁੰਦਾ ਹੈ ਮਤਲਬ ਡਾਕਟਰ ਵੀ ਕਹਿੰਦੇ ਆ ਕਿ ਰੋਜ਼ ਦਾ ਇੱਕ ਸੇਬ ਖਾਓ ਤੇ ਡਾਕਟਰਾਂ ਨੂੰ ਦੂਰ ਭਗਾਓ
ਹਾਂ। ਨਹੀਂ -ਨਹੀਂ ਕਹਿੰਦੇ ਨੇ ਸਵੇਰੇ ਖਾਲੀ ਪੇਟ ਤੇ ਸੇਬ ਖਾਣਾ ਹੀ ਚਾਹੀਦਾ ਹੈਗਾ ਆਪਣੇ ਬੋਡੀ
ਹਨਾ ਮੈਂ ਆਪਣੇ ਬੱਚੇ ਨੂੰ ਬੜਾ ਬਣਾ ਕੇ ਅੱਜ ਅੱਜ ਫੇਰ ਨਾ ਮੈਂ ਉਹਦੇ ਵਾਸਤੇ ਇੱਕ ਤਰਕੀਬ ਵੀ ਕੱਢ ਲਈ ਮੈਂ ਅੱਜ ਉਹਨੂੰ ਨਾ ਫਰੂਟ ਕਸ ਟੜ ਬਣਾ ਤਾ ਤੇ ਫੇਰ ਉਹਨੂੰ ਜਮਾ ਤਾ ਆਈਸ ਕਰ੍ਰੀਮ ਬਣਾ ਤੀ ਮੈਂ ਕਿਹਾ ਪੁੱਤਰ ਹੁਨ ਆਹ ਖਾਂ ਇਹਦੇ ਵਿੱਚ ਤਾਂ ਤੂੰ ਖਾਏਗਾ ਹੀ ਨਾ ਫ਼ਿਰ ਉਹਨੇ ਖਾ ਲੇ ਤੇ ਮੇਰੇ ਮਨ ਨੂੰ ਤਸੱਲੀ ਲੱਗੀ ਕਿ ਮੈਂ ਸਾਰੇ ਫਲ ਉਹਨੂੰ ਖਵਾਤੇ ਮੈਂ ਕਸਟਰਡ ਦੇ ਵਿੱਚ ਸੇਬ ਕੇਲਾ ਅੰਬ ਤੇ ਕੀਵੀ ਸਾਰਾ ਕੁਛ ਪਾ ਤਾ ਤੇ ਉਹਨੇ ਨਾ ਝੱਟ ਗੋਲੀ ਖ਼ਤਮ ਕਰ ਲਈ
ਅੱਛਾ- ਅੱਛਾ ਨਹੀਂ ਬਹੁਤ ਵਧੀਆ ਚਲੋ ਬੱਚੇ ਦੇ ਖਾਧਾ ਤੇ ਹੈ ਨਾ ਅੰਦਰ ਤੇ ਗਿਆ ਨਾ
ਹਾਂ ਬਸ ਨਾ ਇਹੀ ਮੈਂ ਦੱਸਾਂ ਕਿ ਨਾ ਮੈਂ ਬੜਾ ਨੂੰ ਪਹਿਲਾਂ ਸਮਝਾਉਂਦੀ ਸੀ ਕਿ ਬੇਟੇ ਆਹ ਆਹ ਖਾ ਲੈ ਬੇਟੇ ਉਹ ਖਾ ਲੈ ਹੁਣ ਗਰਮੀਆਂ ਚ ਦੇਖੋ ਆਪਣੇ ਜਿਵੇਂ ਤਰਬੂਜ ਖਰਬੂਜੇ ਆਉਂਦੇ ਹੈ ਕਿ ਮਤਲਬ ਇਹ ਕਿੰਨੇ ਪਾਣੀ ਵਾਲੇ ਫਲ ਨੇ ਕਿ ਆਪਾਂ ਨੂੰ ਖਾਣੇ ਚਾਹੀਦੇ ਹੈ ਪਰ ਮੇਰਾ ਬੱਚਾ ਤਾਂ ਤੁਸੀਂ ਮੰਨੋਗੇ ਮੂੰਹ ਹੀ ਨਹੀਂ ਲਾਉਂਦਾ ਸੀ
ਅੱਛਾ ਨਹੀਂ ਨਹੀਂ ਤੁਸੀਂ ਨਹੀਂ ਇਹ ਤੇ ਖਾਣੇ ਹੀ ਚਾਹੀਦੇ ਚ ਕੋੋਂ ਵਧੀਆ ਕੀਤਾ ਤੁਸੀਂ ਕਸਟਰਡ ਬਣਾ ਕੇ ਖਵਾਇਆ। ਬਹੁਤ ਵਧੀਆ ਹੈਗਾ ਚਲੋ ਕਿਸੇ ਤਰੀਕੇ ਤੇ ਉਹਨੇ ਖਾਧਾ ਨਾ
ਹਾਂਜੀ ਬਸ ਉਹੀ ਨਾ ਕਿ ਮੈਂ ਫਿਰ ਰੋਜ਼ ਕਿਤੇ ਯੂਟਿਊਬ ਤੋਂ ਦੇਖ ਲੈਣਾ ਕਿ ਇਹਨੂੰ ਮੈਂ ਕਿਸ ਤਰੀਕ ਕੇ ਨਾਲ ਖਵਾਵਾਂ।
ਹਾਂ, ਨਈਂ ਨਈਂ, ਬਿਲਕੁਲ ਸਹੀ ਐ।
ਤੇ ਐ ਨਾਂ ਕਿ ਮੈਂ ਦੱਸਿਆ ਹਾਂ ਅ ਮਤਲਬ ਫਰੂਟ ਤਾਂ ਦੇਖੋ ਆਪਣੀ ਸਿਹਤ ਵਾਸਤੇ ਬਹੁਤ ਜ਼ਰੂਰੀ ਏ।
ਬਹੁਤ ਜ਼ਰੂਰੀ ਨੇਂ, ਡਾਕਟਰ ਵੀ ਇਹੋ ਹੀ ਦੱਸਦੇ ਨੇਂ। ਕਿ ਫਰੂਟ ਖਾਓ ਕਿਉਂਕਿ ਬੱਚੇ ਜਿਆਦਾ ਫਾਸਟ ਫੂਡ ਖਾਂਦੇ ਨੇਂ। ਓਨਾਂਨੂੰ ਇਹ ਫਰੂਟ ਨੀਂ ਚੰਗਾ ਲੱਗਦਾ।
ਨਹੀਂ ਚੰਗਾ ਲੱਗਦਾ ਸਹੀ ਗੱਲ ਹੈ। ਹੁਣ ਦੇਖੋ ਜੀ ਜੇ ਕਿਸੇ ਦਾ ਖੂਨ ਘੱਟ ਹੈ ਤੇ ਫਲਾਂ ਨੇ ਦੇਖੋ ਅਨਾਰ ਹੈਗਾ ਅਨਾਰ ਦਾ ਜੂਸ ਪੀਓ ਤੇ ਤੁਸੀਂ ਖੂਨ ਦੀ ਜਿਵੇਂ ਜਿਹਨੂੰ ਆਇਰਨ ਦੀ ਕਮੀ ਐ ਉਹ ਕਮੀ ਪੂਰੀ ਹੋ ਜਾਂਦੀ ਏ।
ਪੂਰੀ ਹੋ ਜਾਂਦੀ ਉਹ ਨਾਂ ਬੱਚੇ ਨਾ ਇਹ ਚੀਜ਼ ਨੂੰ ਨੀਂ ਲਾਈਕ ਨੀਂ ਕਰਦੇ ਹੈਗੇ।
ਹਾਂ ਉਹ ਸਮਝਦੇ ਨੀਂ ਗੇ ਜਦੋਂ ਵੱਡੇ ਹੋ ਜਾਣਗੇ ਨਾਂ ਉਦੋਂ ਉਹਨਾਂ ਨੂੰ ਫਿਰ ਜਦੋਂ ਦਵਾਈਆਂ ਲੈਣੀਆਂ ਪੈਣਗੀਆਂ, ਉਦੋਂ ਇਸ ਗੱਲ ਨੂੰ ਸਮਝਣਗੇ।
ਸਮਝਣਗੇ ਉਹੀ ਨਾਂ ਹਜੇ ਉਹ ਬੱਚੇ ਨੇ ਹਜੇ ਉਹ ਵੇਖਦੇ ਦੇਖੋ ਦੇਖੀ ਚ ਤਾਂ ਖਾਂਦੇ ਨੀਂ ਕਿ ਉਹ ਫਰੂਟ ਨਹੀਂ ਖਾਂਦਾ, ਮੈਂ ਵੀ ਨੀਂ ਖਾਣਾ ਮੈਂ ਵੀ ਇਹ ਫਾਸਟ ਫੂਡ ਹੀ ਖਾਣਾ ਵੇ।
ਹਾਂਜੀ ਹਾਂਜੀ, ਪਰ ਨਾਂ ਜਿਵੇਂ ਹੁਣ ਆਪਾਂ ਦੇਖਦੇ ਹਾਂ ਕਿ ਹੁਣ ਬੱਚਿਆਂ ਦੇ ਛੋਟੀ ਉਮਰ ਹੀ ਆਪਾਂ ਕਹਿੰਦੇ ਨੇਂ ਐਸਿਡ ਬਣਨ ਲੱਗ ਗਿਆ ਉਹ ਐ ਏਸਿਡ ਤਾਂ ਹੀ ਬਣਦਾ ਕਿ ਜਦੋਂ ਆਪ ਆਪਣੇ ਅੰਦਰ ਕੋਈ ਫਲ ਈ ਨਈਂ ਜਾਣਾ, ਆਪਾਂ ਦੂਜੀਆਂ ਤਲੀਆਂ ਚੀਜ਼ਾਂ ਈ ਖਾਂਦੀਆਂ ਰਹਿਣ ਆ ਤੇ ਫੇਰ ਐਸਿਡ ਬਣਨਾ ਹੀ ਏ ਅੰਦਰ।
ਇਹ ਤਾਂ ਹੈ ਨਈਂ ਨਈਂ, ਇਹ ਤੇ ਫਰੂਟ ਤੇ ਜਿਆਦਾ ਖਾਣਾ ਚਾਹੀਦਾ ਬਚ ਬੱਚਿਆਂ ਨੂੰ ਸਗੋਂ ਡਾਕਟਰ ਵੀ ਇਹੋ ਕਹਿੰਦੇ ਨੇਂ ਕਿ ਵੀ ਚਲੋ ਰੋਟੀ ਖਾ ਲੋ, ਪਰ ਫਰੂਟ ਖਾਣਾ ਹੀ ਚਾਹੀਦਾ ਇੱਕ ਟਾਈਮ ਦਾ ਤੇ ਖਾਣਾ ਹੀ ਚਾਹੀਦਾ ਨਾਂ। ਫਰੂਟ ਚਾਟ ਬਣਾ ਕੇ ਇਕੱਠੀ ਰੱਖ ਕੇ, ਮਤਲਬ ਖਾ ਲੈਣ। ਉਹ ਵੀ ਬੈਣੀ ਫਿਟ ਚਲੋ, ਇੱਕ ਟਾਈਮ ਦੀ ਰੋਟੀ ਨਾਂ ਖਾਣ ਹਾਂ ਇੱਕ ਟਾਈਮ ਦੀ ਰੋਟੀ ਨਾਂ
ਏਦਾਂ ਹੀ ਕਰਨਾ, ਮੈਂ ਨਾ ਇਹਦੇ ਸਕੂਲੇ ਵੀ ਮਤਲਬ ਗਈ ਪੀਟੀਐਮ ਤੇ, ਤੇ ਮੈਂ ਇਹਦੇ ਟੀਚਰ ਨੂੰ ਕਹਿ ਕੇ ਆਈ ਮੈਂ ਕਿਹਾ ਤੁਸੀਂ ਇਹਨੂੰ ਥੋੜਾ ਸਮਝਾਇਆ ਕਰੋ, ਕਹਿੰਦੇ ਅਸੀਂ ਸਪੈਸ਼ਲ ਐਕਟੀਵਿਟੀ ਕਰਵਾਵਾਂਗੇ। ਕਿ ਸਾਰੇ ਬੱਚਿਆਂ ਨੂੰ ਇਹ ਕਰਾਵਾਂਗੇ ਕਿ ਉਹ ਸਮਝਾਣ ਕਿ ਫਰੂਟ ਕਾਹਦੇ ਵਾਸਤੇ ਜ਼ਰੂਰੀ ਏ। ਦੇ ਉਹ ਜ਼ਰੂਰੀ ਏ, ਹੁਣ ਦੇਖੋ ਸੰਤਰਾ ਐ ਦੇਖੋ, ਜਿਵੇਂ ਔਰੇਂਜ ਆਂਦੇ ਕਿੰਨੂੰ ਆਂਦੇ ਐ, ਸਰਦੀ ਦੇ ਵਿੱਚ। ਤੇ ਦੇਖੋ ਉਹਦੇ ਚ ਵਿਟਾਮਿਨ ਸੀ ਇੰਨਾ ਹੁੰਦਾ ਏ, ਕਿ ਮਤਲਬ ਆਪਾਂ ਨੂੰ ਮਤਲਬ ਵਧੀਆ ਅੰਦਰ ਸਾਰੀਆਂ ਕਮੀਆਂ ਦੂਰ ਕਰ ਦਿੰਦੇ, ਬਸ ਇਹ ਕਦੇ ਕਦਾ ਹੀ ਤਾਂ ਸੰਤਰੇ ਕਿੰਨੂੰ ਖਾ ਲੈਂਦਾ ਪਰ ਇਹਨੂੰ ਜੇ ਕਹਿ ਦੇਈਏ ਨਾਂ ਕਿ ਕਿ ਤੂੰ ਦੋ ਇਕੱਠੇ ਖਾ ਲਾ ਯਾਂ ਮਤਲਬ ਰੋਟੀ ਨਾਂ
ਖਾ ਤੇ ਇਹ ਪਜਦਾ ਸੀ, ਬਸ ਮੈਂ ਜਿਹੜੀ ਜੇ ਮਨ ਹੈ ਤੇ ਦੋ ਸਲਾਈਸ ਲੈ ਲੈਣੀਆਂ ਇਹਨੇਂ।
ਲੈ ਲੈਣੀਆਂ ਇਹਨੇਂ। ਅੱਛਾ ਅੱਛਾ, ਅੱਛਾ, ਨਈਂ ਨਈਂ। ਚਲੋ ਵੀ ਫਰੂਟ ਦੀ ਤੇ ਆਦਤ ਤੇ ਸਭ ਬੱਚੇ ਨੂੰ ਹੋਣੀ ਚਾਹੀਦੀ ਏ, ਤੁਸੀ ਤੇ ਬਹੁਤ ਵਧੀਆ ਕੀਤਾ ਕਸਟਰਡ ਬਣਾ ਕੇ ਕੇ ਪਿਆਆ, ਤੁਸੀਂ ਅੱਗੋਂ ਵੀ ਬੱਚੇ ਨੂੰ ਇਸੇ ਤਰ੍ਹਾਂ ਹੀ ਪਿਆਇਓ। ਕਸਟਰਡ ਪਵਾ ਕੇ, ਵੈਸੇ ਉਹਨੂੰ ਆਦਤ ਪਾਇਓ ਕਿ ਹਾਂ
ਬਹੁਤ ਵਧੀ ਸਵੇਰੇ ਉੱਠ ਕੇ ਪਹਿਲਾਂ ਖਾਲੀ ਪੇਟ ਇੱਕ ਸੇਬ ਖਾ ਲੈਂਣੀ ਆਂ, ਦੁਪਹਿਰੇ ਮੈਂ ਆਪਦੇ ਦੋ ਬਨਾਨਾਂ ਵੀ ਖਾ ਲੈਂਣੀ ਕੇਲੇ ਕਿਉਂਕਿ ਸਾਰੇ ਕਹਿੰਦੇ ਕਿ ਕੈਲਸ਼ੀਅਮ ਏ, ਕੈਲਸ਼ੀਅਮ ਤਾਂ ਵੈਸੇ ਹੀ ਲੇਡੀਜ਼ ਦੇ ਵਿੱਚ ਘਟਿਆ ਰਹਿੰਦਾ ਐ। ਤੁਸੀ ਮੰਨੋਗੇ ਹੁਨ ਜਿਵੇਂ ਗਰਮੀ ਦੇ ਵਿੱਚ ਤਰਬੂਜ ਤੇ ਖਰਬੂਜ਼ੇ ਆਂਦੇ ਅਸੀ ਓ ਵੀ ਖੁੱਲੇ ਖਾਈ ਦੇ ਐ ਕਿ ਡੀਹਾਈਡਰੇਟ ਰਵੇ ਬੋਡੀ ਪੂਰੀ, ਮਤ ਕਿ ਮਤਲਬ ਪਾਨੀ ਦੀ ਕਮੀ ਨੀਂ ਹੋਨੀ ਚਾਈਦੀ ਕਿਓਂਕਿ ਗਰਮੀ ਚ ਆਪਾਂ ਨੂੰ ਪਸੀਨਾ ਨਿਕ ਨਿਕਲ ਜਾਂਦਾ ਤਾ ਆਪਨੇ ਚ ਪਾਨੀ ਦੀ ਕਮੀ ਆ ਜਾਂਦੀ ਐ।
ਕਿਓਕਿ ਗਰਮੀ ਹੈਨਾ, ਗਰਮੀ ਚ ਐ ਚੀਜ਼ ਹੋ ਜਾਂਦੀ ਐ। ਗਰਮੀ ਚ ਪਾਨੀ ਦੀ ਕਮੀ ਹੋ ਜਾਂਦੀ, ਫਲ-ਫਰੂਟ ਜਾਦਾ ਖਾਨੇ ਚਾਈਦੇ ਨੇ, ਠੰਡੀਆਂ ਚੀਜ਼ਾਂ ਖਾਨੀਆਂ ਚਾਈਦੀਐਂ।
ਹਾਂ, ਏੱਕ ਐਨਾਂ ਦੀ ਤਸੀਰ ਠੰਡੀ ਹੁੰਦੀ ਐ।
ਹਾਂ, ਏਹੇ ਏ ਤੇ ਗੱਲ ਐ, ਬਿਲਕੁਲ। ਨਈ ਖਾਨੇ ਚਾਈਦੇ, ਨਾਲੇ ਅੱਜ ਕੱਲ ਤੇ ਸਕੂਲ ਵਿੱਚ ਵੀ ਫਰੂਟ ਦਾ ਅਲਗ ਪੀਰੀਅਡ ਲੱਗਦਾ ਵੇ।
ਕੀ ਪੈਲਾਂ ਡਾਕਟਰ ਕੈ, ਪੈਲਾਂ ਟੀਚਰਸ ਕੈਂਦੇ ਨੇ, ਪੈਲਾਂ ਆਪਨਾ ਫਰੂਟ ਖਾਓ। ਫਰੂਟ ਦਾ ਪੀਰੀਅਡ ਲੱਗੇਗਾ, ਫੇਰ ਉਸ ਤੋ ਬਾਦ, ਫੇਰ ਖਾਨੇ ਦਾ ਪੀਰੀਅਡ ਲੱਗੇਗਾ। ਏਵੀ ਜਾਦਾ ਬ
ਨਈ, ਨਈ ਏ ਸਕੂਲ ਵਾਲਿਆ ਨੇ ਤਾ ਬੋਤ ਈ ਵਦੀਆ, ਚੰਗਾ ਸਿਸਟਮ ਕਾਰਤੈ। ਕਿ ਓ ਕਿਉਕਿ ਕਈ ਬੱਚੇ ਆਵਦੇ ਟੀਚਰ ਤੋ ਡਰਦੇ ਖਾ ਲੈਂਦੇ ਐ।
ਹਾਂ, ਬਚ ਨਾਲੇ ਖਾ ਵੀ ਲੈਂਦੇ ਨੇ, ਕਈ ਇੰਟਰਸਟ ਕੇ ਵੀ ਖਾਂਦੇ ਨੇ ਕਿ ਸਾਡਾ ਮਤਲਬ ਫਰੈਂਡਸ ਐ ਲੈਕੇ ਆਯਾ ਫਰੂਟ
ਹਾਂ, ਮੈਂ ਵੀ ਏਨੂੰ ਟਿਫਨ ਦੇ ਵਿੱਚ ਨਾ, ਫੇਰ ਦੇਖ ਸਕੂਲ ਵਾਲਯਾ ਨੇ ਹੁਨ ਫਰੂਟ ਡੇ ਬਨਾ ਦਿ ਕਿ ਅੱਜ ਏ ਵਾਲਾ ਫਰੂਟ ਡੇ ਐ, ਅੱਜ ਮੈਂਗੋ ਡੇ ਐ, ਅੱਜ ਬਨਾਨੇ ਓਸ ਹਿਸਾਬ ਨਾਲ ਫਰੂਟ ਵੀ ਆਵਦਾ ਟਿਫਨ ਚ ਲੈ ਕੇ ਜਾਂਦੇ ਐ। ਫੇਰ, ਫਰੂਟ ਡੈਕੋਰੇਸ਼ਨ ਵਾਲਾ ਵੀ ਕੰਪੀਟੀਸ਼ਨ ਹੋ ਜਾਂਦੈ। ਤੇ ਓ ਬੱਚੇ ਥੋੜਾ ਮਤਲਬ ਇੰਟਰਸਟ ਨਾਲ ਚੀਜ਼ ਨੂੰ ਕਰ ਲੈਨ, ਤੇ ਮੈਨੂੰ ਐ ਹੁੰਦੈ ਖਾਨ ਲੱਗ ਜਾਂਦੇ ਐ।
ਖਾਨ ਲੱਗ ਜਾਨ, ਨਈ ਨਈ ਬੜਾ ਫਰਕ ਪੈਂਦੈ ਐਵੀ ਚੀਜ਼ਾ ਨਾਲ, ਐ ਵੀ ਇੱਕ ਹਿਸਾਬ ਦੀ ਐਕਟੀਵਿਟੀ ਐ, ਸਕੂਲਾਂ ਵਿੱਚ ਜੇੜੇ ਐਨਾ ਨੇ ਰੱਖੀ ਹੋਈ ਐ ਕਿ ਅੱਜ ਫਰੂਟ ਡੇ ਚੱਲੇਗਾ ਜਾ ਅੱਜ ਤੁਸੀ
ਬੜੀ ਵਦੀਐ, ਹਾਂ ਨਾਲੇ ਓਸ ਫਰੂਟ ਦਾ ਆਪਾਂ ਨੂੰ ਮੀਨਿਂਗ ਪਤਾ ਲਾਗਦੈ ਕਿ ਸਾੱਡੇ ਸਰੀਰ ਵਿੱਚ ਓਂਦੇ ਕਿੰਨੇ ਫਾਇਦੇ ਨੇ।
ਕਿੰਨੇ ਫਾਯਦੇ, ਬਿਲਕੁਲ, ਬਿਲਕੁਲ ਹੁਨ ਤੇ ਜਾਦਾ ਏਹੇ ਕੈ ਰੇ ਨੇ ਕਿ ਬ ਬੱਚਯਾ ਨੂੰ ਸਕੂਲੇ ਪੈਸੇ ਨੀ ਦੇਨੇ ਫਰੂਟ ਹੀ ਲੈ ਕੇ ਆਨਗੇ, ਮਤਲਬ ਓ ਵੀ ਓਨਾਂ ਨੇ ਆਪਨਾ ਇੱਕ ਪੀਰੀਅਡ ਰੱਖਯਾ ਹੋਯਾ ਵੈ ਕਿ ਹਾਂ ਵੀ ਇਸ ਦਿਨ ਤੁਸੀ ਐ ਪੈਸੇ ਲੈ ਕੇ ਆਨੇ ਨੇ, ਐਸ ਦਿਨ ਤੁਸੀ ਫਰੂਟ ਲੈ ਕੇ ਆਨਾ ਹੈਗੈ। ਅੱਜ-ਕੱਲ ਐ ਮੈਨੂੰ ਵੀ ਬੋਤ ਵਦੀਆ ਲੱਗਾ ਸਿਸਟਮ।
ਹੂੰ, ਨਈ ਫਰੂਟ ਜੈਮ ਜਿਵੇਂ ਅਸੀ ਘਰੇ ਬਨਾ ਲਈ ਦੀ ਐ। ਤੇ ਐਪਲ ਦੀ ਜੈਮ ਬਨਾ ਲਈ ਦੀ ਐ, ਮੈਂਗੋ ਦਾ ਕਰਸ਼ ਬਨਾ ਲਈ ਦੈ। ਤੇ ਮੈਂ ਤਾ ਓਵੀ ਜੈਮ, ਜੂਮ ਵੀ ਘਰੇ ਵਦੀਆ ਫਰੈਸ਼ ਬਨਾ ਕੇ ਦੇਂਨੀ ਆ ਏਨਾ
ਹਾਂਜੀ, ਹਾਂਜੀ, ਨਈ, ਨਈ ਬਿਲਕੁਲ ਵਦੀਆ ਸਗੋ ਬਾਰ ਨਾਲੋ ਤੇ ਕਾਫ਼ੀ ਬੈਟ ਬੈਟਰ ਐਨਾ ਘਰ ਦੀ ਚੀਜ਼
ਦਾ ਮੌਸਮ ਐ, ਤੇ ਅੰਬ ਦੇ ਬੱਚੇ ਮੈਂਗੋ ਸ਼ੇਕ ਪੀਂਦੇ ਐ, ਨਾਲੇ ਐਸ ਪਾਨੇ ਦੋੱਧ ਪੀਤਾ ਜਾਂਦੈ।
ਦੋੱਧ ਪੀਤਾ ਜਾਂਦੈ, ਓ ਏ ਤੇ ਹੈ, ਚਲੋ ਵਦੀਐ ਸਗੋਂ ਸਭ ਦੇ ਨਾਲ ਖਾ, ਪੀ ਲੈਂਦੇ ਨੇ, ਏ ਨੀ ਐ ਕਿ ਕੱਲੇ ਹਾਂ, ਚਲੋ ਸਾਰੇ ਇਕੱਠੇ ਬੈਠ ਕੇ ਖਾਓ, ਤੇ ਜਾਦਾ ਵਦੀਆ ਲੱਗਦੈ।
ਹੋਰ ਜਿਵੇਂ ਹੁਨ ਗਰਮੀਐਂ, ਬੱਚੇ ਨਾਨਕੇ ਆਏ ਹੁੰਦੇ ਐ, ਕੋਈ ਨਾਨਕੇ ਗਿਯਾ ਹੁੰਦੈ। ਕਿਸੇ ਦੀ ਪੂਆ ਆਈ ਹੂੰਦੀ, ਮੈਂ ਤਾ ਏਵੀ ਕਰਦੀ ਕਿ ਇਨਾਂ ਨੂੰ ਸਾਰੇਆ ਨੂੰ ਕੱਠੇ ਬਠਾ ਕੇ ਦੇ ਦੇਨੀ ਆਂ ਕਿ ਚੱਲ ਰੀਸੋ-ਰੀਸ ਕੁਛ ਖਾਣਗੇ ਤੇ ਸਹੀ।
ਹਾਂਜੀ ਹਾਂਜੀ। ਨਹੀਂ ਨਹੀਂ, ਬਿਲਕੁਲ ਸਹੀ ਚਲੋ ਦੇਖੋ-ਦੇਖੀ ਚ ਖਾਣ ਪਰ ਖਾਣ ਤੇ ਜ਼ਰੂਰ ਨਾ ਇੱਕ ਚਲੋ ਖਾਣਗੇ ਤੇ ਔਨਾਂ ਨੂੰ ਆਦਤ ਵੀ ਪੈ ਜੇਗੀ ਕਿ ਹਾਂ ਫਰੂਟ ਖਾਣੈ ਅਸੀਂ।
ਵਰਗੀਆਂ ਮਾਵਾਂ ਸੋਚ ਲੈਂਦੀਆਂ ਕਿ ਬੰਦਾ ਬੱਚਾ ਚੱਲ ਭਾਵੇਂ ਇੱਕ ਟਾਈਮ ਦੀ ਰੋਟੀ ਨਾ ਖਾਵੇ ਜਿਵੇਂ ਤੁਸੀਂ ਮੈਨੂੰ ਦੱਸਿਆ ਕਿ ਰੋਟੀ। ਚਲੋ ਰੋਟੀ ਆਪਦੀ ਜਗਾ ਪਰ ਫਰੂਟ ਆਪਦੀ ਜਗਾ।
ਆ ਪਰ ਫੇਰ। ਫੇਰ ਵੀ ਚਲੋ ਬੱਚ। ਜਿਹੜੇ ਹਿਸਾਬ ਨਾਲ ਬੱਚਾ ਨਹੀਂ ਖਾਂਦਾ ਨਾ ਓਹਦੇ ਲਈ ਤਾਂ ਬੈਟਰ ਐ ਨਾ ਕਿ ਚਲੋ। ਰੱਜ ਕੇ ਫਰੂਟ ਖਾ ਲੇ ਵੀ ਤਸੱਲੀ ਹੋ ਜਾਂਦੀ ਏ ਕਿ ਹਾਂ ਬੱਚੇ ਨੇ ਫਰੂਟ। ਖਾਧਾ ਬਾਦ ਚ ਰਾਤ ਨੂੰ ਜਾਂ ਜਦੋਂ ਵੀ ਓਦੋਂ ਤੇ ਆਪਾਂ ਰੋਟੀ ਖਾਣੀ ਖਾਣੀ ਏ। ਹਾਂ। ਅਹੀ ਤੇ ਆਪ, ਚੰਗੈ। ਹਾਂਜੀ ਹਾਂਜੀ, ਨਹੀਂ ਬਹੁਤ ਵਧੀਆ ਫਰੂਟ। ਤੇ ਹਰ ਇੱਕ ਫਰੂਟ ਸਰੀਰ ਦੇ ਲਈ ਬਹੁਤ ਹੀ ਵਧੀਆ ਦਾ ਆ। ਬਹੁਤ ਫਾਇਦੇਮੰਦ ਹੈ ਫਰੂਟ ਤੇ, ਹਾਂਜੀ ਹਾਂਜੀ।
ਮੂੰਹ ਦੀ ਬਣਾ ਲੈਂਣੇ ਆਂ। ਕਿ ਫਰੂਟਸ ਦੀ ਚਲੋ ਬੱਚੇ ਸ਼ੌਕ ਨਾ ਖਾਣ।
ਖਰਚ ਹੁਣ ਇਨਾ ਬੱਸ-ਬੱਸ ਸਾਨੂੰ ਸਭ ਨੂੰ ਏਹੋ ਹੀ ਹੁੰਦਾ ਨਾ ਬਈ ਚਲੋ। ਬੱਚਾ ਸ਼ੌਂਕ-ਸ਼ੌਂਕ ਨਾ ਖਾਵੇ ਬੀ ਕੋਈ ਐ। ਨਾ ਕਵੇ ਕਿ ਨਹੀਂ ਮੈਂ ਨੀ ਖਾਣਾ ਹੈਗਾ ਆ ਚੀਜ਼ ਨੀ ਹੋਣੀ ਚਾਹੀਦੀ, ਚਲੋ। ਐਹੀ ਹੈ ਕਿ ਫਰੂਟ ਖਾਣਾ ਹੀ ਚਾਹੀਦਾ ਹੈ, ਖੁਸ਼ੀ-ਖੁਸ਼ੀ।
ਹਾਂਜੀ ਹਾਂਜੀ, ਉਹ ਤਾਂ ਤੁਹਾਡੀ ਗੱਲ ਠੀਕ ਹੈ। ਨਹੀਂ ਆਪਾਂ ਨੂੰ ਸਾਰੇ ਹ ਅਪਣੇ ਬੱਚਿਆਂ ਨੂੰ ਮਤਲਬ ਸਮਝਾਣਾ ਚਾਹੀਦਾ ਈ ਏ ਕਿ। ਫਰੂਟ ਕਿੰਨਾ ਜ਼ਰੂਰੀ ਆ ਅਪਣੇ ਵਾਸਤੇ ਨਾ। ਕਿ ਮਤਲਬ ਸਾਰੇ ਨਿਊਟ੍ਰਰੀਸ਼ਨਸ ਨੇ ਫਰੂਟ ਦੇ ਵਿੱਚ‌। ਜਿਵੇਂ ਅਪਣੀ ਸਰੀਰ ਦੀ ਗਰਮੀ ਵੀ ਦੂਰ ਹੁੰਦੀ ਐ, ਕਿਉਂਕਿ ਫਰੂਟ ਦੇ ਵਿੱਚ ਪਾਣੀ ਕਿੰਨਾ ਹੁੰਦਾ ਨਾ। ਤੇ ਜਿਵੇਂ ਹੁਣ ਸਕਿੰਨ ਵੀ ਗਲੋ ਕਰਦੀ ਆ ਅਪਾਂ ਖਾਂਨੇ ਆਂ ਤਾਂ।
ਇਹ ਚੀਜ਼ ਬੱਚੇ ਨੀ ਨਾ ਸਮਝਦੇ, ਹਜੇ ਛੋਟੇ ਨੇ। ਓਨਾਂ ਨੂੰ ਲੱਗਦੈ ਕਿ ਨਹੀਂ ਏਹ ਸਾਡੇ ਲਈ ਫਰੂਟ ਹੀਨੀ ਸਹੀ ਨੀ ਹੈਗੇ। ਓਹ ਭੱਜਦੇ ਨੇ ਐਸ ਚੀਜ਼ਾਂ ਤੋਂ ਕਿ ਨਈ ਐ
ਹਾਂਜੀ, ਮੇਨੂੰ ਨਾ ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਕਿ ਤੁਸੀਂ ਮੈਨੂੰ ਬੜਾ ਵਧੀਆ ਦੱਸ ਦੱਸਿਆ ਕਿ ਫਰੂਟ ਬੜੇ ਜ਼ਰੂਰੀ ਨੇ ਠੀਕ ਹੈ ਜੀ ਮੈਂ ਅਪਣੇ ਬੱਚਿਆਂ ਨੂੰ ਸਮਝਾਵਾਂਗੀ, ਹੋਰ ਵੀ ਸਤ ਸ੍ਰੀ ਅਕਾਲ ਜੀ।
ਜੀ, ਸਤਿ ਸ਼੍ਰੀ ਅਕਾਲ ਜੀ। ਅਹੀ ਅਦੇ ਆਦੇ ਨੀ ਹੁੰਦੇ ਸਾਂ। ਖੁਲਾ